ਵਧੀਆ, ਤੁਸੀਂ ਦੱਸੋ?
ਹਾਂਜੀ, ਅਸੀਂ ਵੀ ਵਧੀਆ ਹੈਗੇ ਆਂ।
ਓਥੇ ਮੋਸਮ ਕਿੱਦਾਂ?
ਮੋਸਮ ਤਾਂ, ਤੁਹਾਨੂੰ ਪਤਾ ਸਾਰੀ ਜਗਾ ਇੱਕੋ ਵਰਗਾ ਈ ਹੋਦੈ।
ਹਾਂਜੀ, ਸ਼ਾਮ ਦੇ ਟੈਮ ਦੇ ਦਾ ਫਿਰ ਵੀ ਠੀਕ ਹੋ ਜਾਂਦਾ ਐ।
ਹਾਂਜੀ, ਹਾਂਜੀ।
ਦਿਨੇ ਫੇਰ ਗਰਮੀ।
ਹਾਂਜੀ। ਅੱਜ-ਕੱਲ੍ਹ ਪਤਾ, ਇਹ ਮੌਸਮ ਚ ਨਾ, ਇਹ ਵਾਲੇ ਮੌਸਮ ਚ ਖੂਨ ਦੀ ਵੀ ਕਮੀ ਹੋ ਜਾਂਦੀ ਐ।
ਹੂੰ। ਜਿੰਨਾ ਵਿੱਚ ਖੂਨ ਹੋਇਆ ਨਾ। ਤਾਂ ਹੋਰ ਜ਼ਿਆਦਾ ਵੀ ਹੁੰਦੀ।
ਹਾਂਜੀ ਹਾਂਜੀ ਤੇ ਸਾਨੂੰ ਅਪਨਾ ਧਿਆਨ ਕਿਸ ਤਰਾਂ ਰੱਖਨਾ ਚਈਦਾ। ਮੈਂ ਤੁਹਾਨੂੰ ਓ ਦੱਸਨ ਲੱਗੀ ਆ ਹੁਣ। ਜਿਸ ਤਰ੍ਹਾਂ ਪਾਣੀ ਜਾਦਾ ਪੀਓ, ਹਨਾ ਚੂਕੁੰਦਰ ਦਾ ਰਸ ਚੂਕੁੰਦਰ ਹੋਂਦੀ ਏ ਨਾ ਚੂਕੁੰਦਰ ਨੂੰ ਕੱਟ ਲਓ, ਬੀਟ ਰੂਟ ਨੂੰ ਕੱਟ ਲੋ, ਓਦਾ ਛਿਲਕਾ ਉਤਾਰ ਲੋ ਓਦੇ ਪੀਸਿਸ ਕਰਕੇ ਤੇ ਓਦੇ ਚ ਪਾਲੋ ਤੁਸੀਂ, ਮਿਕਸੀ ਚ ਗਰਾਇੰਡਰ ਮਿਕਸੀ ਚ ਏਦਾ ਨਾਲ ਜੂਸ ਨਿਕਾਲ ਲੋ ਜੇ ਕੱਲੀ, ਕੱਲਾ ਪਾਓਗੇ ਤੇ ਮਤਲਬ ਓਨਾਂ ਬੈਨੀਫਿਟ ਵੈਸੇ ਤਾਂ ਕੈਂਦੇ ਨੇ ਕੇ ਐ ਚੁਕੁੰਦਰ ਦਾ ਰਸ ਅਪ ਆਪਨੇ, ਆਪ ਚ ਈ ਖੂਨ ਦਾ ਸ੍ਰੋਤ ਹੋਂਦੈ ਐਦੇ ਨਾਲ ਬਲੱਡ ਬਨਦਾ ਐ, ਬੜੀ ਜਲਦੀ ਰੀਕਵਰੀ ਹੋਂਦੀ ਏ ਮੇਰੀ ਕੂੜੀ ਨੂ ਨਾ ਸੈਵਨ ਪੋਈਂਟ ਆਯਾ ਏ ਕੁਛ ਬਲੱਡ। ਮਤਲਬ ਓਦਾ ਹੈਮੋਗਲੋਬੀਨ, ਹਾਂਜੀ। ਸੈਵਨ ਹਾਂਜੀ, ਓਨੂੰ ਬੜੀ ਵੀਕਨੈਸ ਰੈਂਦੀ ਸੀ ਅਸੀ ਚੈੱਕ ਕਰਵਾਇਆ ਤੇ ਸੈਵਨ ਆਯਾ ਫੇਰ, ਮੈਨੂੰ ਤੇ ਕ ਮੈਨੂੰ ਤੇ ਐਈਓ ਸਮਜ ਆਯਾ ਮੈਂ ਕਿਸੀ ਬੁੱਕ ਪੜੇਆ ਸੀ ਕੇ ਬਈ, ਜੇ ਬੀਟਰੂਟ ਦਾ ਜੂਸ ਪੀਓ ਨਾ ਬੀਟਰੂਟ ਅਨਾਰ ਅਨਾਰ ਤੇ ਵੈਸੇ ਐਸ ਤਰਾ ਈ ਅ, ਓਨੂੰ ਚਬਾਓ ਅਨਾਰ ਛਿਲਕੇ ਤੇ ਚਬਾਓ, ਬੀਟ ਰੂਟ ਸਭ ਤੋਂ ਜਾਦਾ ਫਾਏਦਾ ਕਰਦੈ ਬੀਟਰੂਟ ਚ ਤੁਸੀ ਸੇਬ ਪਾਲੋ ਗਾਜਰ ਪਾਲੋ ਓਨੂੰ ਤੇ ਨਾਲ, ਨਈ ਟਮਾਟਰ ਨਈ ਟਮਾਟਰ ਟੇਸਟ ਖ਼ਰਾਬ ਕਰ ਦੇਂਦੈ
ਹਾਂਜੀ, ਖੱਟਾ ਹੁੰਦਾ ਏ ਹਾਂ।
ਸਿਰਫ਼ ਚੁਕੰਦਰ ਗਾਜਰ ਤੇ ਨਾਲ ਸੇਬ ਐ ਤਿੰਨੋ ਚੀਜ਼ਾਂ ਨਾ, ਮਤਲਬ ਬੈਨੀਫਿਟ ਈ ਦਿੰਦੀਆਂ ਨੇ ਮਤਲਬ ਐ ਚੰਗੀਆਂ ਹੁੰਦੀਆਂ ਨੇ। ਐਨਾਂ ਨੂੰ ਤਿੰਨਾਂ ਨੂੰ ਓਹਦੇ ਚ ਪਾ ਕੇ, ਗ੍ਰੈਂਡਰ ਚ ਪਾ ਕੇ ਇੱਕ ਚਮਚ ਸ਼ੱਕ ਤਾਂ ਵਧੀਆ ਗੱਲ ਏ, ਨਈ ਤਾਂ ਜੇ ਮ ਅਸੀ ਤੁਸੀ ਐਸ ਤਰਾਂ ਈ ਪੀਓਗੇ, ਤੇ ਹੋਰ ਵੀ ਵਧੀਐ ਏਦਾਂ ਈ ਪੀਓਗੇ ਨਾ ਤਾਂ ਹੋਰ ਵੀ ਵਧੀਐ।
ਹਾਂਜੀ।
ਐਨੂੰ ਛਾਂਨੀ ਚ ਛਾਣ ਲੋ, ਓਦੇ ਚ ਕਾਲਾ ਨਮਕ ਪਾਓ ਚਾਟ ਮਸਾਲਾ ਪਾਨਾ ਚਾਂਦੇ ਓ ਪਾਲੋ, ਲੇਕੀਨ ਕਾਲਾ ਨਮਕ ਨਾਲ ਈ ਬੜਾ ਔਰ ਵੋ ਓ ਜੇੜੀ ਹਾਂਜੀ, ਕਾਲੀ ਮਿਰਚ ਹੋਂਦੀ ਏ ਨਾ ਓਦਾ ਪਾਊਡਰ। ਐ ਦੋਨੋ ਚੀਜ਼ਾਂ ਪਾ ਕੇ ਫਿਰ ਓ ਨਾ ਬੋਤ ਵਧੀਆ, ਅ ਸਿਹਤ ਵਾਸਤੇ ਵੀ ਔਰ ਹੀਮੋਗਲੋ
ਹੂੰ। ਕਜ਼ਨ ਸਿਸਟਰ ਸੀ ਓਵੀ ਮੇਰੇ ਵਰਗੀ ਕਮਜੋਰ ਸੀ, ਤੇ ਓਨੇ ਸ਼ੁਰੂ ਤੋ ਮਲਬ ਓਨੂੰ ਵੀ ਡਾਕਟਰ ਨੇ ਕੀ ਦੱਸੇਆ ਓਨੇ ਕਿ ਕੋਈ ਫ੍ਰੈਂਡ ਸੀ ਓਨੇ ਦੱਸੇਆ ਕਿਤੂ ਬੀਟ ਰੂਟ ਕੈਰੇਟ
ਹਾਂ
ਔਰ ਇਹਦਾ ਮਤਲਬ ਜੂਸ ਪੀ ਬਣਾ ਕੇ ਬਾਹਰੋਂ ਨਹੀਂ ਪੀਣਾ ਘਰੇ ਹੀ ਪੀਣਾ। ਉਹਨੇ ਮਤਲਬ ਸ਼ੁਰੂ ਕੀਤਾ ਉਹਨੂੰ ਇੱਕ ਮ ਪੰਦਰਾਂ ਦਿਨ ਵਿੱਚ ਹੀ ਫ਼ਰਕ ਪੈ ਗਿਆ। ਉਹਦੀ ਹੈਲਥ ਇੰਨੀ ਵਧੀਆ ਹੋ ਗਈ
ਇਹ ਤਾਂ ਗੱਲ ਪੱਕੀ ਹੈਗੀ ਏ ਜੇ ਕੋਈ ਬੀਟ ਰੂਟ ਦਾ ਸੇਵਨ ਕਰੇ ਨਾ ਤੇ ਬਹੁਤ ਵਧੀਆ ਆਂਦੈ ਬੀਟ ਰੂਟ
ਉਹ ਭਾਵੇਂ ਰੋਟੀ ਘੱਟ ਖਾਲੇਗੀ ਬਟ ਉਹ ਦਿਨ ਵਿੱਚ ਇੱਕ ਵਾਰੀ ਵੈਸੇ ਤਾਂ ਉਹਦਾ ਦੋ ਵਾਰੀ ਹੈ ਦਿਨ ਵਿੱਚ
ਹਾਂਜੀ
ਬਟ ਉਹ ਰੋਟੀ ਘੱਟ ਖਾਲੇਗੀ ਬਟ ਇਹ ਜੂਸ ਕਦੀ ਸਕਿਪ ਨਹੀਂ ਕਰੇਗੀ ਉਹਨੇ ਮੈਨੂੰ ਵੀ ਸਮਝਾਇਆ ਸੀਗਾ
ਅੱਜ ਕੱਲ੍ਹ ਦੇ ਬੱਚਿਆਂ ਦਾ ਇਓ ਇਓ ਦਿੱਕਤ ਹੈਗੀ ਹੈ ਨਾ ਅੱਜ ਕੱਲ ਦੇ ਬੱਚੇ ਮੰਨਦੇ ਨਹੀਂ ਹੋਰ ਬਾਹਰ ਦਾ ਜਿੰਨਾ ਵੀ ਹੈ ਫਾਸ ਫੂਡ ਵਗੈਰਾ ਆਉਂਦਾ ਹੈ ਇਹ ਅੰਦਰ ਜਾ ਕੇ ਸਾਡੀ ਅੰਤਾਂ 'ਚ ਤੇ ਲੀਵਰ 'ਚ ਦਿੱਕਤ ਕਰਦਾ। ਫਿਰ ਲੀਵਰ ਦਾ ਤੁਹਾਨੂੰ ਪਤਾ ਹੈ ਫੰਕਸ਼ਨ ਕੀ ਹੋਗਾ ਲੀਵਰ ਨੇ ਪੂਰਾ ਜਿਹੜਾ ਬਲੱਡ ਹੈਗਾ ਸਾਰਾ ਪਿਊਰੀਫਾਈ ਕਰਕੇ ਲੀਵਰ ਪੂਰੀ ਬੋਡੀ 'ਚ ਉਹ ਹੁੰਦਾ ਲੇਕਿਨ ਜੇ ਪਿਊਰੀਫਾਈ ਹੋਏਗਾ ਫ਼ਿਰ ਬਲੱਡ ਇੱਥੋਂ ਦੀ ਮਤਲਬ ਇਹ ਚੀਜ਼ਾਂ ਤੇ ਖੂਨ ਜਲਾਂਦੀਆਂ ਨੇ ਨਾ। ਬਲੱਡ ਨੂੰ ਜਲਾ ਦੇ
ਹ ਤੇ ਸੁਣਾਣਦੀਆ ਹਾਂਜੀ। ਉਹ ਤੇ ਹੈ।
ਤਾਂਓ ਕਰਕੇ ਬੱਚਿਆਂ ਦੇ ਬਲੱਡ ਦੀ ਕਮੀ ਬਹੁਤ ਜਿਆਦਾ ਹੁੰਦੀ ਏ।
ਹਰ ਇੱਕ ਟੀਨੇਜਰ ਵਿੱਚ ਜ਼ਿਆਦਾ ਹੋ ਰਹੀ ਹੈ ਅੱਜ ਕੱਲ੍ਹ
ਹਾਂਜੀ
ਟੀਨੇਜਰ ਜੋ ਹੈਗੇ ਨੇ ਨਾ ਉਹਨਾਂ ਵਿੱਚ ਬਹੁਤ ਜ਼ਿਆਦਾ ਬਲੱਡ ਦੀ ਕਮੀ ਹੋ ਰਹੀ ਹੈ।
ਅੱਜ ਕੱਲ੍ਹ ਉਹੀ ਨਾ ਖਾਣ ਪਾਨ ਸਭ ਤੋਂ ਵੱਡੀ ਵੋ
ਉਹ ਦਿਨ ਵਿੱਚ ਇੱਕ ਵਾਰੀ ਤੇ ਜ਼ਰੂਰ ਖਾਣਗੇ ਫਾਸਟ ਫੂਡ ਬੇਸ਼ੱਕ ਪੇਰੈਂਟਸ ਕਿੰਨਾ ਮਰਜ਼ੀ ਮਨਾ ਕਰ ਲੈਣ ਸਾਰਾ ਦਿਨ ਫਿਰ ਭੁੱਖੇ ਰਹਿਣਗੇ। ਕਿ ਮਾਂ ਪਿਓ ਨੂੰ ਇਹ ਲੱਗੇ। ਕਿ ਬਈ ਇਹ ਤਾਂ ਬੱਚੇ ਭੁੱਖੇ ਬੈਠੇ ਨੇ ਚਲੋ ਕੋਈ ਨਹੀਂ ਕੁਛ ਤਾਂ ਜਾਏਗਾ। ਇਹ ਸੋਚ ਕੇ ਹੀ ਮਾਂ ਪਿਓ ਉਹ ਮਾਂ ਪਿਓ ਦੀ ਗ਼ਲਤੀ ਹੁੰਦੀ।
ਹਾਂਜੀ ਫਾਸਟ ਫੂਡ ਨਾ ਸਾਡੀੇ ਅੰਤਾਂ 'ਚ ਅੰਤਾਂ ਨੂੰ ਚੁਪਕ ਜਾਂਦਾ। ਫੇਰ ਜਿਸ ਜਿਸ ਤਰ੍ਹਾਂ ਸਾਡਾ ਫੋਕ ਹੁੰਦਾ ਹੈ ਉਹ ਫੋਕ ਸਾਡਾ ਉਹ ਬਣਦਾ ਹੈ ਪਤਾ ਨੀ ਕੀ ਨਾਮ ਏ ਬੜਾ ਮਤਲਬ ਉਹਦੇ ਰਸਤੇ ਨਿਕਲ ਜਾਂਦਾ ਹੈ ਤੇ ਨਾਲ ਜੇ ਯੂਰੀਿਨ ਯੂਰੀਨ ਵੀ ਅੱਛੇ ਤਰ੍ਹਾਂ ਨਾਲ ਪਿਊਰੀਫਾਈ ਹੋਣਾ ਚਾਹੀਦਾ ਹੈ ਉਹ ਲੀਵਰ ਤੋਂ ਸਾਰੇ ਕੰਮ ਕਰੇਗਾ ਜੇ ਉਹਨੂੰ ਸਹੀ ਅਸੀਂ ਖਾਣ ਪਾਨ ਦਵਾਂਗੇ ਸਾਡਾ ਸਰੀਰ ਵੀ ਮਸ਼ੀਨ ਹੀ ਹਵੇ ਮਸ਼ੀਨ
ਮਸ਼ੀਨ ਉਹਨੂੰ ਕਿੱਦਾਂ ਚਲਾਂਣਾ ਇਹ ਬੰਦੇ ਦੇ ਉੱਤੇ ਡਿਪੈਂਡ ਕਰਦਾ ਹੈ ਨਾ। ਕਿੱਦਾਂ ਅਪਰੇਟ ਕਰਨਾ ਉਹਨੂੰ
ਹਾਂ ਸਾਰਾ ਸਿਸਟਮ ਖ਼ਰਾਬ ਹੋ ਜਾਂਦਾ।
ਹਾਂਜੀ
ਹੋਰ ਰਾਤ ਦਾ ਡਿਨਰ ਬਣ ਗਿਆ ਤੁਹਾਡਾ
ਅਸੀਂ ਤਾਂ ਇਸ ਲਈ ਨਾ ਡਿਨਰ ਕਰਨੇ ਆਂ ਛੇਤੀ
ਇਹ ਤਾਂ ਸਭ ਤੋਂ ਵਧੀਆ ਗੱਲ ਹੈ ਇਸ ਟਾਇਮ ਡਿਨਰ ਕਰਨ ਵਾਲੀ
ਗਿਆਰਾਂ ਵਜੇ ਫੇਰ ਜੇ ਭੁੱਖ ਲੱਗੇਗੀ।
ਹਾਂਜੀ
ਤੇ ਐਗਸ ਪਏ ਹੋਏ ਨੇ ਤੇ ਉਹ ਉਬਾਲ ਕੇ ਇਹ ਖਾ ਲੈਣਗੇ।
ਅੱਛਾ -ਅੱਛਾ।
ਮੇਰੇ ਲਈ ਦੋ ਰੋਟੀਆਂ, ਐਕਸਟਰਾ ਬਣਾਤੀਆਂ ਕੁੜੀ ਨੇ, ਛੋਟੀ ਵਾਲੀ ਨੇ।
ਅੱਛਾ ਜੀ।
ਕਿਉਂਕਿ ਇੰਨਾਂ ਦਾ ਮਤਲਬ ਇੱਕ ਨਾ ਸ਼ਡਿਊਲ ਨਹੀਂ ਹੈ ਰੋਟੀ ਖਾਣ ਦਾ ਕੋਈ ਕਿ ਇੱਕ ਪ੍ਰੋਪਰ ਸ਼ਡਿਊਲ ਹੁੰਦਾ ਹੈ ਕਿ ਦਿਨੇ ਛੇਤੀ ਉਠੋ ਫਿਰ
ਐਗ ਕੌਣ ਖਾਂਦਾ ਤੁਸੀਂ ਵੀ ਖਾਂਦੇ ਹੋ।
ਨਹੀਂ ਮੈਂ ਨੀ ਖਾਂਦੀ ਕੁੜੀਆਂ ਖਾਂਦੀਆਂ ਉਹਨਾਂ ਨੇ ਨਾ ਇਸ ਮਹੀਨੇ ਤੋਂ ਸ਼ੁਰੂ ਕੀਤਾ ਉਹ ਵੀ ਸਾਰੇ ਇਹਨਾਂ ਦੀ ਫਰੈਂਡਸ ਖਾਂਦੀਆਂ ਨੇ। ਤੇ ਉਹਨਾਂ ਨੇ ਸਮਝਾਇਆ ਕਿ ਤੁਸੀਂ ਬਹੁਤ ਜ਼ਿਆਦਾ ਵੀਕ ਹੋ। ਅਤੇ ਮਿਲਕ ਔਰ ਐਗ ਡੇਲੀ ਖਾਓ ਇਹਨੂੰ ਸਕਿੱਪ ਨਾ ਕਰਿਓ।
ਹਾਂ ਤੇ ਠੀਕ ਹੈ ਜੇ ਬ
ਤੇ ਮੈਂ ਕਿਹਾ ਗਰਮੀ ਵਿੱਚ ਐਗ ਨਹੀਂ ਖਾਣੇ ਚਾਹੀਦੇ ਐ ਜ ਕਹਿੰਦੀ ਨਹੀਂ, ਮੇਰੀ ਭੈਣ ਨੇ ਕਿਹਾ, ਕਿ ਜੇ ਬੁਆਇਲ ਕਰਕੇ ਖਾਓਗੇ ਨਾ। ਤੇ, ਉਹਦਾ ਕੋਈ ਨੁਕਸਾਨ ਨਹੀਂ ਹੈ।
ਠੀਕਹੈ ਫਿਰ ਅਗਰ ਬੁਆਇਲ ਕਰਕੇ ਖਾਓ, ਜੇ ਵਧੀਆ ਲੱਗਦਾ ਪਿਆ। ਔਰ ਤੁਹਾਡੀ ਬੋਡੀ ਨੂੰ ਵੀ ਸੂਟ ਕਰਦਾ ਪਿਆ, ਤੇ ਫੇਰ ਤਾਂ ਕੋਈ ਗੱਲ ਮਾੜੀ ਨਹੀਂ।
ਹਾਂਜੀ, ਉਹ ਮੈਂ ਕਿਹਾ, ਦੁੱਧ ਡੇਲੀ ਪੀਓ।
ਹਾਂਜੀ, ਮੇਰੀ ਤਾਂ ਕੁੜੀ ਖਾਂਦੀ ਨਹੀਂ ਨਾ।
ਤੇ ਵੱਡੀ ਵਾਲੀ ਜੋ, ਛੋਟੀ ਕੁੜੀ ਹੈ ਨਾ, ਮੇਰੀ ਛੋਟੀ ਛੋਟੀ ਕੁੜੀ ਮੇਰੀ, ਉਹ ਕੌਫੀ ਪੀਂਦੀ ਹੈ, ਤੇ ਉਹ ਦੁੱਧ ਵਿੱਚ ਨਾ ਮਤਲਬ, ਕੋ ਕੌਫੀ ਪਾ ਕੇ ਤੇ ਮੈਨੂੰ ਇਹ ਹੁੰਦਾ ਕਿ ਇਹਦੇ ਵਿੱਚ ਅਤੇ, ਕੈ ਕੈਫੀਨ ਜ਼ਿਆਦਾ ਹੁੰਦੀ ਹੈ।
ਨਹੀਂ- ਨਹੀਂ, ਨਹੀਂ ਜਿਹੜੀ ਕਾਫੀ ਵੀ ਹੈਗੀ ਹੈ ਨਾ, ਹਾਂ ਇਹ ਹੈ ਕਿ ਡੇਲੀ ਨਹੀਂ ਪੀਣੀ ਚਾਹੀਦੀ। ਨਹੀਂ- ਨਹੀਂ, ਕੌਫੀ ਜਿਹੜੀ ਹੈਗੀ ਹੈ, ਉਹ ਵੀ ਤੁਹਾਡੇ ਨੁਕਸਾਨ ਤਾਂ ਕਰਦੀ ਹੈ, ਦੇਖੋ ਕੋਈ ਵੀ ਚੀਜ਼ ਅਤੀ, ਹਰ ਚੀਜ਼ ਦੀ ਬੁਰੀ ਹੁੰਦੀ ਹੈ, ਅਤੀ ਕਿਸੇ ਵੀ ਚੀਜ਼ ਦੀ ਨਹੀਂ ਕਰਨੀ ਚਾਹੀਦੀ, ਜੇ ਜ਼ਿਆਦਾ ਮਿੱਠਾ ਖਾਓਗੇ, ਤਾਂ ਵੀ ਨੁਕਸਾਨ ਹੈ, ਘੱਟ ਖਾਓਗੇ ਤਾਂ ਵੀ ਇਸ ਚੀਜ਼ ਦੀ, ਤੁਹਾਡੇ ਅ ਖਾਣ ਪਾਣ ਚ ਇੱਕ ਲਿਮਿਟ ਹੋਣੀ ਚਾਹੀਦੀ ਹੈ, ਹਰ ਚੀਜ਼ ਦੀ।
ਨਹੀਂ, ਜਿਵੇਂ ਸਾਨੂੰ ਚਾਹ ਦੀ ਕਰੇਵਿੰਗ ਲੱਗਦੀ ਹੈ, ਜ਼ਿਆਦਾ
ਚਲੋ ਚਾਹ, ਅਸੀਂ ਕੋਈ ਸਾਰਾ ਦਿਨ ਥੋੜਾ ਪੀਂਦੇ ਹਾਂ।
ਨਹੀਂ ਮਤਲਬ, ਦਿਨ ਵਿੱਚ ਇੱਕ ਵਾਰੀ। ਓਦਾਂ ਹੀ ਮੇਰੀ ਕੁੜੀ ਨਾ, ਦਿਨ ਵਿੱਚ ਇੱਕ ਵਾਰੀ ਕੌਫੀ ਪੀਂਦੀ।
ਨਹੀਂ- ਨਹੀਂ, ਕੌਫੀ ਉਹ ਡੇਲੀ ਦਾ ਫਿਰ ਉਹਦਾ ਹੋ ਗਿਆ, ਨਾ ਰੂਟੀਨ ਹੋ ਗਿਆ ਨਾ ਕੌਫੀ
ਹਾਂ ਉਹ ਉਹਦੇ ਰੂਟੀਨ ਵਿੱਚ, ਬਾਕੀ ਮੈਂ ਕਈ ਵਾਰੀ ਸਕਿਪ ਕਰਵਾ ਦਿੰਦੀ ਹਾਂ, ਕਿਉਂਕਿ ਮੈਂ ਡੇਲੀ ਲੈ ਕੇ ਆਉਂਦੀ ਹਾਂ, ਉਹ ਪਾਊਚ, ਸੈਸ਼ੇ ਹੁੰਦੇ ਨੇ ਦੋ ਰੁਪਏ ਵਾਲੇ ਉਹ ਮੈਂ ਮਤਲਬ ਕਦੀ- ਕਦੀ ਜਾਣ ਕੇ ਕਰਦੀ ਆਂ।
ਇਸ ਤਰ੍ਹਾਂ, ਕਰਿਆ ਕਰੋ ਨਾ ਜੇ ਇਹਦਾ ਜਿਸਜ ਦਾ ਦਿਲ ਈ ਕਰਦਾ ਹੈ, ਤੇ ਕੌਫੀ ਪੂਰੀ ਪਾਊਚ ਨਾ ਪਾ ਕੇ। ਉਹਦਾ ਥੋੜਾ ਜਿਹਾ ਟੇਸਟ ਚ ਕਈ ਵਾਰੀ ਕਦੀ -ਕਦੀ ਇਹ ਵੀ ਲੱਗਦਾ ਨਾ ਕਿ ਅਸੀਂ ਟੇਸਟ ਲੈਣਾ ਹੁੰਦਾ। ਟੇਸਟ ਲੈਣ ਚ ਈ ਵੀ ਕੋਈ ਦਿੱਕਤ ਨਹੀਂ ਹੁੰਦੀ ਲੇਕਨ ਜ਼ਰੂਰੀ ਨੀ ਹੈਗਾ, ਜਿਵੇਂ ਕੌਫੀ ਲੈ ਕੇ ਆਇਆ ਤਾਂ ਪੂਰਾ ਪਾਊਚ ਹੀ ਪਾ ਕੇ ਪੀ ਲਈਏ। ਅੱਧਾ ਪਾਊਚ ਪਾਓ, ਨਾਲ ਬਰਫ਼ ਪਾ ਲਉ ਤੇ ਨਾਲ ਦੁੱਧ ਠੰਡਾ ਪਾ ਲਉ ਉਹਨੂੰ
ਹਾਂ ਇਹ ਫਰਿਜ ਵਾਲਾ ਦੁੱਧ ਹੀ ਪਾਉਂਦੀ।
ਹਾਂਜੀ, ਜਿਹੜਾ ਤੁਸੀਂ ਗਰਮ ਕੋਫੀ ਦੇਂਦੇ ਹੋ ਨਾ, ਹੋ ਉਹ ਜ਼ਿਆਦਾ ਨੁਕਸਾਨ ਕਰਦੀ ਹੈ ਕੌਫੀ।
ਕਿਉਂਕਿ ਬਰਫ਼ ਪਾਓਗੇ ਤਾਂ, ਉਹਦੇ ਵਿੱਚ ਵੀ ਨੁਕਸਾਨ ਹੈ, ਕਿਉਂਕਿ ਜੋ ਉਹਦੀ ਤਾਸੀਰ ਹੋਏਗੀ ਨਾ, ਉਹ ਗਰਮ ਹੁੰਂਦੀ ਹੈ ਬਰਫ਼ ਦੀ, ਤੇ ਮੈਂ ਤਾਂ ਕਹਿੰਦੀ ਆ ਕਿ ਕੋਲਡ ਕੋੌਫੀ ਵੀ ਨਾ ਪੀ ਤੂੰ ਨੋਰਮਲ ਕੌਫੀ ਪੀ ਜੋ ਹੋਟ ਵਾਲੀ ਹੁੰਦੀ।
ਹਾਂਜੀ, ਸਹੀ ਉਹ ਤੇ ਸਈ ਕਹਿੰਦੇ ਪਏ ਓ ਤੁਸੀਂ।
ਹੋਟ ਵਾਲੀ ਦਾ ਕੋਈ ਨੁਕਸਾਨ ਨੀ ਹੁੰਦਾ ਬਟ ਇਹਦਾ ਬਹੁਤ ਨੁਕਸਾਨ ਹੁੰਦਾ।
ਨਈ ਹੋਟ ਵਾਲੀ ਨੂੰ ਨੁਕਸਾਨ ਨੀ ਕਰਦੀ, ਕੋਲਡ ਕੌਫੀ ਨੁਕਸਾਨ ਕੋਲਡ ਕੌਫੀ ਨੁਕਸਾਨ ਨੀ ਕਰਦੀ, ਹੋਟ ਵਾਲੀ ਕਰਦੀ ਹੈ ਨੁਕਸਾਨ।
ਅੱਛਾ ਹੋਟ ਵਾਲੀ ਕਰਦੀ ਹੈ ਇਹ ਕੋਲਡ ਵਾਲੀ ਪੀਂਦੀ ਹੈ ਡੇਲੀ।
ਨਹੀਂ ਕੋਈ ਗੱਲ ਨਹੀਂ, ਫੇਰ ਤਾਂ ਕੋਈ ਗੱਲ ਨਹੀਂ। ਲੇਕਿਨ ਮੈਨੂੰ ਕਹੋ, ਕੌਫੀ ਜ਼ਿਆਦਾ ਨਾ ਪਾਇਆ ਕਰੇ ਕੌਫੀ ਘੱਟ ਪਾਇਆ ਕਰੇ।
ਹਾਂ, ਉਦੋਂ ਸੈਸ਼ਨ ਮੈਂ ਘੱਟ ਕਰਵਾਉਂਦੀ ਹਾਂ, ਫਿਰ ਮੈਂ ਜਾਣ ਕੇ ਨਾ ਡੇਲੀ ਘੱਟ ਲੈ ਕੇ ਆਉਂਦੀਆਂ ਪੰਜਪਾਊਚ ਲੈ ਕੇ ਆਉਂਦੀਆਂ।
ਹਾਂਜੀ -ਹਾਂਜੀ।
ਤੇ ਮੈਂ ਦੇਖਦੀ ਹਾਂ, ਕਿ ਵੀ ਦੋ ਤਿੰਨ, ਦਿਨ ਵਿੱਚ ਮੁੱਕ ਜਾਵੇ। ਤੇ ਉਹ ਕੀ ਕਰਦੀ ਹੈ, ਕਿ ਕਈ ਵਾਰੀ ਤਾਂ ਤਿੰਨ- ਤਿੰਨ ਪਾਊ ਚ ਪਾਉਂਦੀ ਹੈ ਵੱਡੀ ਕੁੜੀ ਨੇ ਦੱਸਿਆ ਮੈਨੂੰ। ਕਿ ਤਿੰਨ ਪਾਊਚ ਪਾਏ ਨੇ, ਤੇ ਫਿਰ ਮੈਂ ਮਨਾ ਕਰਦੀ ਇਹਨੂੰ- ਫਿਰ ਮੈਂ ਚਾਰ-ਪੰਜ ਦਿਨ ਦਾ ਫਿਰ ਕਰਦੀ ਆ ਸਕਿਪ। ਜਿੱਦਾਂ ਮੈਨੂੰ ਦੱਸੇਗੀ ਨਾ ਤੇ ਫਿਰ ਮੈਂ ਕਹਿੰਦੀ ਕਿ ਹੁਣ ਰਹਿਣ ਦੇ ਨਾ ਕੋਫੀ ਹੋਏਗੀ ਨਾ ਪੀਏਂਗੀ।
ਤੁਸੀਂ ਉਹਨੂੰ ਐਇਓ ਸਮਝਾਓ ਕਿ ਕੌਫੀ ਪੀ ਲੈ ਪੀਨ ਚ ਕੋਈ ਬੁਰਾਈ ਨੀ ਹੈਗੀ ਲੇਕਿਨ ਦ ਜਿਹੜੀ ਕੌਫੀ ਦਾ ਪਾਊਚ ਹੈਗਾ ਹੈ ਨਾ ਉਹਨੂੰ ਅੱਧਾ ਇੱਕ ਸੈਸ਼ੇ ਜਿਹੜਾ ਹੈਗਾ ਉਹਨੂੰ ਦੋ ਤਿੰਨ ਵਾਰ ਯੂਜ ਕਰਨਾ ਚਾਈਦਾ ਕਿਉਂਕਿ ਗਰਮੀ ਵੀ ਹੈਗੀ ਹੈ ਨਾ। ਗਰਮੀ ਚ ਕਾਫੀ
ਗਰਮ ਹੁੰਦੀ ਏ।
ਹਾਂਜੀ, ਕਿਉਂਕਿ ਇਹ ਚੋਕਲੇਟ ਦਾ ਦੂਸਰਾ ਰੂਪ ਈ ਹੈਗੀ ਏ।
ਹੂੰ ਉਹ ਫਿਰ ਸਾਰਾ ਦਿਨ ਰੋਟੀ ਵੀ ਨੀ ਖਾਂਦੀ ਇਸ ਕਰਕੇ।
ਜਿਸ ਤਰਾਂ ਕਹਿੰਦੇ ਨੇ ਕਿ ਵੀ ਜਿਹਨੂੰ ਬਲੱਡ ਦੀ ਕਮੀ ਹੁੰਦੀ ਐ, ਹੀਮੋਗਲੋਬਿਨ ਘੱਟ ਹੁੰਦਾ ਐ ਉਹ ਬੰਦਾ ਚਾਕਲੇਟ ਖਾਏ ਲੇਕਿਨ ਚਾਕਲੇਟ ਵੀ ਗਰਮ ਹੁੰਦੀ ਹੁਨ ਕਿੰਨੀ ਚੋਕਲੇਟ ਖਾ ਲੇਗਾ ਨਾ, ਹੁਣ ਅਪਣੀ ਕੁੜੀ ਨੂੰ ਚੋਕਲੇਟ ਵੀ ਲੈ ਕੇ ਦਿੱਤੀ ਐ, ਰੋਜ਼ ਥੋੜੀ ਚੋਕਲੇਟ ਖਾ ਹੋਰ ਉਹਨੂੰ ਡੈਕਸੋਰੈਨ ਦਾ ਸਿਰਪ ਵੀ ਲਿਆ ਕੇ ਦਿੱਤਾ ਹੋਇਆ ਐ।
ਹਾਂਜੀ ਡੈਕਸੋਰੇਂਜ ਤਾਂ ਠੀਕ ਰਹਿੰਦਾ।
ਓਰ ਇਹ ਬਣਾ ਦਿੰਦੀ ਆ ਫੇਰ ਉਹਨੂੰ। ਸ਼ਾਮੀ ਮੈਂ ਚਕੁੰਦਰ ਦਾ ਜੂਸ ਬਣਾ ਦਿੰਦੀ ਆ। ਸੇਬ ਬੜਾ ਮਹਿੰਗਾ ਹੋਯਾ, ਸੇਬ ਕਿੱਥੋਂ ਲਿਯਾਨਾ?
ਹੂੰ।
ਬਸ ਥੋੜਾ ਜਿਆ ਇਹ ਈ ਹੋ ਗਿਆ ਕਿ ਬਈ ਇਹ ਚੀਜ਼ਾਂ ਥੋੜੀਆਂ ਜੀ ਜਿਹੜੀ ਦੇ ਸਕਦੇ ਆ ਉਹ ਤਾਂ ਬੱਚਿਆਂ ਨੂੰ ਦੇਈਏ ਨਾ।
ਹਾਂਜੀ, ਉਹ ਤਾਂ ਬੱਚਾ, ਬਾਕੀ ਕੌਫੀ ਦਾ ਤਾਂ ਮੈਂ ਉਹਨੂੰ ਮਤਲਬ ਸਕਿੱਪ ਕਰਾਂਦੀ ਰਹਿੰਦੀ ਆ। ਕਿ ਨਾ ਕੌਫੀ ਹੋਏਗੀ ਮੈਂ ਤੇ ਦਸ ਰੁਪਈਏ ਦੀ ਲੈ ਕੇ ਆਨੀ ਆ ਜਦ ਮੈਂ ਦੇਖਦੀ ਦੀ ਇਹਦੀ ਕੁਆਂਟਿਟੀ ਵੱਧਦੇ ਜਾ ਰੀ ਐ, ਤੇ ਮੈਂ ਫੇਰ ਹੂੰ ਚਾਰ ਪੰਜ ਦਿਨ ਸਕਿਪ ਕਰਦੀ ਆਂ, ਏਦਾਂ ਦਾ ਮੈਂ ਖੁੱਦ ਈ ਕਹਿ ਦਿੰਦੀ ਆ ਕਿ ਅੱਜ ਦੁਕਾਨ ਤੋਂ ਮਿਲੀ ਨੀ, ਅੱਜ ਦੁਕਾਨ ਆਲਾ ਈ ਨੀ ਸੀ, ਜਾਣ ਗੇ ਏਦਾਂ ਬੱਚੇ ਅੱਜ ਕੱਲ੍ਹ ਮੰਨਦੇ ਨੀ ਤੇ ਉਹਨਾਂ ਨੂੰ ਏਦਾਂ ਕਹਿ ਦਿੰਦੀ ਆਂ ਮੈਂ।
ਨਈ ਠੀਕ ਏ ਬਸ ਉਹਨ ਉਹਨੂੰ ਐਈਓ ਕਓ। ਕਿ ਜ਼ਿਆਦਾ ਨਾ ਲਿਆ ਕਰੇ ਮਤਲਬ ਘੱਟ ਤੋਂ ਘੱਟ ਈ ਯੂਜ ਕਰੇ। ਚਲੋ ਜੀ ਠੀਕ ਐ ਜੀ ਸਸ ਸ੍ਰੀ ਅਕਾਲ ਜੀ।
ਸਸ ਸ੍ਰੀ ਕਾਲ ਜੀ।
ਓਕੇ।